ਹਾਂਜੀ, ਸਸ ਸੀ
ਹਾਂਜੀ ਸਤਿ ਸ਼੍ਰੀ ਕਾਲ, ਹਾਂਜੀ ਤੁਸੀ ਧੁੱਪ ਕਰਾ ਈ ਦਿੱਤੀ ਐ। ਇਤਨੀ ਤੇਜ ਬਾਰਿਸ਼ ਆਈ ਐ, ਧੁੱਪ ਫੇਰ ਨਿਕਲ ਆਈ ਐ।
ਮੈਂ ਤਾਂ, ਪੈਲਾਂ ਈ ਕੇਆ ਸੀ ਧੁੱਪ ਨਿਕਲ ਜਾਨੀ।
ਹਾਂ, ਤੁਸੀਂ ਕੇਆ ਤਾਂਈ ਨਿਕਲੀ ਐ ਨਾ ਫੇਰ ਮੀਂਹ ਤੇ ਆ ਈ ਰੇਆ ਸੀ, ਤੁਸੀ ਮੀਂਹ ਬੰਦ ਕਰਾ ਤੈ।
ਸਾਨੂੰ ਵੀ ਦੇ ਨਾ, ਸਾਨੂੰ ਵੀ ਚਾਈਦਾ ਬੰਦ
ਹਾਂ, ਤੇ ਤੁਆਡੇ ਵਲ ਈ ਆ ਰੇਆ ਹੋਨਾ ਹੁਨ।
ਹਾਂ ਤਾਂ ਈ
ਹਾਂਜੀ, ਹੋਰ ਹੋ ਗੇ ਵੇਲੇ?
ਵੇਹਲੇ ਈ ਬੈਠੇ ਆਂ ਅਸੀਂ ਤਾਂ।
ਵਦੀਆ ਅੱਛਾ।
ਹੋਰ, ਤਿੰਨ -ਚਾਰ ਵਜੇ ਤੋਂ ਬਾਦ ਵੇਲੇ।
ਅੱਛਾ- ਅੱਛਾ।
ਏਸ 'ਚ ਹੁੰਦਾ ਕੰਮ ਥੋੜਾ ਬੌਤ, ਹਮ ਉਬਾਸੀਆਂ ਆਨ ਲੱਗ ਗੀਆਂ
ਫੇਰ ਚਾਹ ਮੰਗਾਨੀਂ ਸੀ, ਥੱਲੇ ਦੁਕਾਨ ਤੋਂ।
ਚਾ ਪੀਂਦਾ ਈ ਨੀਂ।
ਅੱਛਾ- ਅੱਛਾ ਤੁਸੀ ਚਾਅ ਛੱਡੀ ਪੀ ਐ।
ਹਂ ਏ ਤਾਂ ਸਬ ਕੇਣ- ਕੇਣ ਦੇ ਬਾਨੇ ਹੈਗੇ ਆ ਵੀ ਚਾਅ ਨਾਲ ਸੁਸਤੀ ਭੱਜ ਜਾਂਦੀ ਆ। ਚਾਅ, ਨਾਲ ਸਿਰ ਦਰਦ ਠੀਕ ਹੋ ਜਾਂਦਾ ਵਾ ਏ ਤਾਂ ਬਸ ਮਨ ਨੂੰ ਤਸੱਲੀ ਦੇਣ ਆਲੀ ਗੱਲ ਹੈਗੀ ਆ। ਮੈਂ ਕਈ ਬੰਦੇ ਦੇਖੇ ਆ, ਕਓਗੇ ਯਾਰ ਚਾਹ ਬਣਾ ਦੇ ਸਿਰ 'ਚ ਦਰਦ ਹੋ ਰੇਆ ਮੇਰੇ।
ਆਹੋ ਕੈਂਦੇ ਆ ਕਈ ਲੋਕੀ ਆਹੋ, ਨੀਂਦਰ ਆ ਰਈ ਐ।
ਹੂੰ ਏ ਸਾਰਾ ਕੁਝ ਜਿਹੜੇ ਅੰਗਰੇਜ਼ ਸੀਗੇ ਨਾ ਅੰਗਰੇਜ਼ਾਂ ਨੇ ਸਾਨੂੰ ਦੇ ਦੀ ਏ ਚਾਹ, ਚਾਹ ਪੱਤੀ ਜਿਹੜੀ ਸੀਗੀ, ਅੰਗਰੇਜ਼ ਨੀ ਪੀਂਦੇ ਚਾਏ। ਅੰਗਰੇਜ਼ ਚਾਏ ਨੀ ਪੀਂਦੇ ਓ ਸਾਨੂੰ ਵੇ ਸਾਨੂੰ ਲਗਾ ਗੇ ਨਸ਼ੇ 'ਤੇ ਨਸ਼ਾ ਈ ਐ ਇਕ ਤਰਾਂ ਦਾ ਏ ਚਾ ਦਾ। ਸਵੇਰੇ ਜਦ ਤੱਕ ਅੱਖਾਂ ਨੀ ਖੁਲਣੀ ਤੁਹਾਡੀ ਜਦ ਤੱਕ, ਪੀਂਦੇ ਨੀ ਗੇ।
ਸਈ 'ਚ।
ਉਨਾਂ ਨੇ ਈ ਖੋਜ ਕੀਤੀ ਸੀ ਚਾਹ ਪੱ ਤੀ ਦੀ ਉਨਾਂ ਨੇ ਖੋਜ ਕਰਕੇ ਏਥੇ ਛੱਡ ਕੇ ਆਪ ਬਾਰ ਚਲੇ ਗੇ ਓ। ਆਸਟ੍ਰੇਲੀਆ, ਅਮੈਰੀਕਾ, ਯੂ ਐੱਸ ਏ, ਨਈ ਪੀਂਦੇ। ਕੌਫੀ ਵੀ ਬੋਤ ਘੱਟ ਪੀਂਦੇ ਐ, ਕੌਫੀ 'ਚ ਕਫੇਨ ਹੁੰਦੀ ਏ ਨਾ।
ਹਾਂ।
ਚਾਏ 'ਚ ਵੀ ਹੁੰਦੀ ਏ, ਚਾਏ 'ਚ ਵੀ ਹੁੰਦੀ ਐ ਕਫੇਨ।
ਹਾਂ।
ਹੋਰ ਸਾਡੇ ਬਿਲ 'ਤੇ ਲਾ ਕੇ
ਹਾਏ ਐਥੇ ਤਾਂ ਫਿਰ ਵੀ ਜੰਮੂ ਪਤੈ, ਜੰਮੂ ਪਤਾ ਫਿਰ ਵੀ ਦੋ ਟੈਮ ਚਾ ਚੱਲਦੀ ਏ ਇੱਕ ਸਵੇਰੇ, ਇੱਕ ਸ਼ਾਮੀ ਤੁਸੀਂ ਹਰਿਆਣਾ ਜਾਓਗੇ ਨਾ ਜਗਾਦਰੀ ਇਤਨੀ ਚਾ ਪੀਂਦੇ ਐ ਉੱਥੇ, ਇਤਨੀ ਚਾ ਪੀਂਦੇ ਐ ਦਸ ਮਿੰਟ ਬਾਅਦ ਚਾ ਦਸ ਬਾ ਚਾ, ਬੜੀ ਚਾ ਪੀਂਦੇ ਐ ਉੱਥੇ।
ਟੇਹੀ ਹੁਣ ਛੁੱਟੀ ਆਲੇ ਦਿਨ ਸਾਡੇ ਬਣ ਜਾਂਦੀ ਆ ਤਿੰਨ-ਚਾਰ ਵਾਰੀ।
ਅੱਛਾ ਪਰ ਤੁਸੀਂ ਤਾਂ ਪੀਂਦੇ ਨੀ ਓ।
ਸਾਡੇ ਬਣਦੀ ਐ ਮੈਂ ਨੀ ਪੀਂਦਾ ਨਾ।
ਅੱਛਾ-ਅੱਛਾ।
ਮੈਂ ਕਦੇ ਕਦਾਰ ਕਦੇ-ਕਦੇ ਪੀ ਲੀਨਾ ਜਿਵੇਂ ਅੱਛਾ। ਫੁਰਡੇ ਫਡੇ ਬਣ ਜਾਣ, ਸੰਡੇ ਨੂੰ।
ਅੱਛਾ, ਅੱਛਾ-ਅੱਛਾ।
ਪਰੋ ਪਰੋਠੇ ਨਾਲ ਮਾੜੀ ਮੋਟੀ ਪੀ ਲੀ ਦੀ ਐ, ਦੋ-ਚਾਰ ਕੁਟ।
ਹਾਂ, ਸਈ ਐ।
ਨਈ ਤਾਂ ਨਈ ਨੰਘਦੇ ਨੀ ਨਾ ਸੁੱਕੇ ਪਰੋਠੇ ਫੇਰ ਏਦਾਂ ਗਲ 'ਚ ਥੱਲੇ ਨੂੰ।
ਹਾਂ ਓ 'ਤੇ ਹੈ।
ਜਦ ਆਲੂ ਦੇ ਪਰੋਠੇ, ਹੂੰ ਚਾਏ ਵਧੀਆ ਲੱਗਦੀ ਐ ਪਰੋਠੇ ਨਾਲ। ਪਰ ਮੈਂ ਮੈਨੂੰ ਕਈ ਵਾਰੀ ਭਾਰੀ ਹੋ ਜਾਂਦੇ ਫੇਰ ਮੈਂ ਆਲੂ ਦੇ ਖਾਂਦਾ ਨੀ। ਮੈਂ ਬੋਲਦਾ ਮੈਂ ਕ ਮੈਨੂੰ ਨਾ ਸਿੰਪਲੀ ਚੋਰਸ ਬਣਾ ਦੋ, ਨੂਨ, ਮਿਰਚ ਪਾ ਕੇ।
ਅੱਛਾ-ਅੱਛਾ।
ਆਲੂ ਦੇ ਖਾਂਦੇ ਨੀ ਓ ਭਾਰੀ ਜੇ ਹੋ ਜਾਂਦੇ ਆ ਉਦੇ ਸਾਰਾ ਦਿਨ ਉੱਪਰ ਈ ਪੇ ਰਹਿੰਦੇ ਆ।
ਨਈ ਅਸੀਂ 'ਤੇ ਖਾਂਨੇ ਆ ਮੈਂ 'ਤੇ ਆਲੂ ਦੇ, ਗੋਭੀ ਦੇ ਮੈਨੂੰ ਇਤਨੇ ਪਸੰਦ ਨੀ ਐ। ਆਲੂ ਦੇ ਮੈਂ ਖਾਂ ਲੀਦੀ ਆ।
ਗੋਭੀ ਦੇ ਮੈਨੂੰ ਘੱਟ ਪਸੰਦ ਐ, ਆਲੂ ਦੇ ਖਾ ਲੈਨੀ ਆ ਮੈਂ, ਲੋਕੀ ਦੇ ਮੈਨੂੰ ਘੱਟ ਪਸੰਦ ਐ। ਸਿਰ ਮੈਨੂੰ ਪਸੰਦ ਐ ਸਿਰਫ ਆਲੂ ਦੇ।
ਗੋਭੀ ਦੇ ਪਕੌੜੇ ਬਣਾ ਕੇ ਖਾਓ।
ਅੱਛਾ ਓ ਕਿਵੇਂ ਉਬਾਲ ਕੇ, ਗੋਭੀ?
ਨਾ ਵੈਸੀ ਕਰ ਲੋ ਗੋਭੀ ਤਾਂ ਓ 'ਚ ਰਹਿੰਦੀ ਆ ਤੇਲ 'ਚ ਈ, ਫਰਾਈ ਹੋ ਕੇ।
ਫਰਾ, ਮਤਲਬ ਫਰਾਈ ਕਰਕੇ ਫਿਰ ਬੇਸਨ 'ਚ ਲਾ ਕੇ
ਹੂੰ ਨਈ-ਨਈ-ਨਈ ਬਿਨਾਂ ਬਿਨਾਂ ਫਰਾਈ ਤੋਂ ਹੀ, ਉਥੇ ਹੋ ਜਾਂਦੀ ਹੈ ਕੱਚੀ ਨੀ ਰਹਿੰਦੀ ਉਬਲ ਜਾਂਦੀ ਉੱਥੇ।
ਅੱਛਾ।
ਜਦੋਂ ਆਪਾਂ, ਬੇਸਨ ਦੀ ਕੋਟਿੰਗ ਕਰਕੇ ਉਹਨੂੰ ਵਿੱਚ ਪਾਵਾਂਗੇ, ਤਲਾਂਗੇ ਉਹ ਆਣਾ ਦੇ ਵਿੱਚ ਹੀ।
ਅੱਛਾ- ਅੱਛਾ। ਪਰ ਸਵਾਦ ਨਹੀਂ ਲੱਗਦੇ ਗੋਭੀ ਦੇ ਮੈਨੂੰ ਗੋਭੀ ਸਵਾਦ ਨਹੀਂ ਲੱਗਦੀ ਜ਼ਿਆਦਾ।
ਵਿਆਹ- ਸ਼ਾਦੀਆਂ ਚ' ਖਾਧੇ ਨੀ ਕਦੇ ਗੋਭੀ ਤੇ।
ਵਿਆਹ ਸ਼ਾਦੀ ਚ' ਬਹੁਤ ਘਟ ਖਾਂਦੀ ਹਾਂ, ਮਸ਼ਰੂਮ ਦੇ ਪਕੌੜੇ ਮੈਂ ਖਾਧੇ ਵਿਆਹ ਸ਼ਾਦੀ ਚ' ਉੱਥੇ ਮੈਂ ਦੇਖ ਕੇ ਤੇ ਮੈਂ ਘਰ ਸੋਚਿਆ ਸੀ ਤੁਹਾਡੇ ਕੋਲ ਪੁੱਛਿਆ ਸੀ ਕਿਵੇਂ ਬੰਦੇ ਆ ਮਸ਼ਰੂਮ ਦੇ ਪਕੌੜੇ।
ਹੂ
ਮਸ਼ਰੂਮ ਦੇ ਪਕੌੜੇ ਖਾਧੇ ਮੇ। ਹਾ, ਸਾਡੇ ਇੱਧਰ ਹੋਣੀ ਆ ਪਿੰਡ- ਪੁੰਡੀ ਚ' ਪਰ ਮੈਨੂੰ ਪਤਾ ਨੀ।
ਹੂ
ਪਰ ਮੈਨੂੰ ਲੱਗਦਾ ਨੀ ਹੈ, ਮਸ਼ਰੂਮ ਬਾਹਰੋਂ ਆਉਂਦੀ ਹੈ ਸ਼ਾਇਦ।
ਹੂ ਨੀ, ਆਪਣੇ ਹੰਦੀ ਏ ਸਾਡੇ।
ਅੱਛਾ।
ਪੰਜਾਬ ਚ', ਹਾਂ ਪੰਜਾਬ ਚ' ਖੇਤੀ ਹੈ ਮਸ਼ਰੂਮ ਦੀ। ਇਹ ਘਰੇ ਉਗਾ ਲੈਂਦੇ ਆ। ਕਈ ਤਾਂ ਆਪਣੇ ਕੋਠਿਆਂ ਤੇ ਨਾ। ਛੱਤਾਂ ਤੇ ਉਗਾ ਲੈਂਦੇ ਆ। ਸਿੰਪਲ ਪ੍ਰੋਸੈਸ ਹੈਗਾ ਏਦਾ। ਦੁਕਾਨ ਦਾ। ਹਾਂ ਉਹ ਡੱਬੇ ਹੁੰਦੇ ਆ। ਛੋਟ-ਛੋਟੇ ਕੰਟੇਨਰ, ਕੰਟੇਨਰ ਦੇ ਵਿੱਚ ਉਗਾ ਲੈਂਦੇ ਹੈਗੇ।
ਕਿਵੇਂ-ਕਿਵੇਂ?
ਓਹ ਤਾਂ ਤੈਨੂੰ ਦੇਖਣਾ ਪੈਣਾ ਯੂਟਿਊਬ ਤੇ ਜਾ ਕੇ।
ਅੱਛਾ।
ਹਾਂ, ਉੱਤੇ ਲਿਖ ਲਈ ਔ। ਉੱਥੇ ਤੇ ਵੀ ਘਰੇ ਮਸ਼ਰੂਮ ਮੰਗਾਉਣ ਦਾ ਸਹੀ ਤਰੀਕਾ। ਉਹਦੇ ਵਿਚ ਦੱਸ ਦਿੰਦੇ ਆ।
ਹਾਂ, ਪਰ ਕਈ ਫੇਕ ਵੀ ਆਂਦੇ। ਤੇ ਵੀਡੀਓਜ਼ ਵਗੈਰਾ।
ਨਹੀਂ -ਨਹੀਂ ਫੇਕ ਨਹੀਂ, ਸਹੀ ਦਹਦੇ ਆ। ਤੇ ਰੇਟਿੰਗ ਦੇਖਿਆ ਨਾ ਕਿਹਦੀ ਰੇਟਿੰਗ ਵਧੀ ਹੈਗੀ ਆ ਦੱਸਣ ਨਾਲ। ਉਹ ਵਧਿਆ ਹੁੰਦਾ, ਜਿਦੀ ਰਟਿੰਗ ਵਧਿਆ ਹੁੰਦੀ ਹੈ, ਲਾਇਕ ਵਧਿਆ ਹੁੰਦੀ ਹੈ। ਉਹ ਵਾਧਿਆ ਲੱਗਦੇ ਜੀ। ਗੜੇ ਤਾਂ।
ਉਹ ਤੇ ਹੈ, ਹੋਰ ਇਕਦਮ ਹੀ ਘੁੱਲ ਗੇ। ਪਰ ਬੜੀ ਤੇਜ਼ ਮੇਰੀ ਉਂਗਲ ਤੇ ਪਿਆ, ਆਵੇ ਪਿਆ ਜਿਵੇਂ ਕਿਤੇ ਸੱਟ ਨੀ ਮਾਰਦੇ। ਉਵੇ ਮੈਂ ਕਿਹਾ ਚਲ ਹੱਥ ਚ' ਆਏਗਾ, ਹੱਥ ਚ' ਨੀ ਆਇਆ ਉਂਗਲ ਤੇ ਪਿਆ।
ਜਿਵੇਂ ਵੱਟਾ ਮਾਰਦਾ ਕੁਛ।
ਹਾਂ, ਉਂਗਲ ਤੇ ਪੈਆ। ਹਾਂ -ਹਾਂ ਉਂਗਲ ਦੇ ਪਿਆ, ਨਹੀਂ ਮੇਰੇ। ਹਾਚਾ ਇਹਦਾ ਤੇ ਕੀ ਦਿੱਕਤ ਏ।
ਹੂ ਗੰਜੇ ਮੰਦਿਰ
ਠੀਕ- ਠੀਕ ਉਹਨਾਂ ਨੇ ਆਣਾ ਅੱਜ। ਪਤਾ ਨੀ, ਸਾਡੇ ਤਾਂ ਬੜੀ ਤੇਜ਼ ਮੀਂਹ ਆਇਆ ਸੀ, ਬਹੁਤ ਤੇਜ਼ ਆਇਆ ਮੀਂਹ।
ਹਾਂ ਵੀ। ਗੰਜਾ ਬੰਦਾ ਚਾਹੇ ਬਾਹਰ ਜਾਂਦੇ ਹੈਲਮਟ ਨਾ ਪਾਉਂਦਾ ਹੈ ਬਾਹ ਜਿੱਦਾਂ ਪਾਇਆ ਹੋਣਾ ਉਹਨੂੰ।
ਆਹ -ਆਹ ਪਈ ਐ।
ਤਾਂ ਕੈ ਦੇਣਾ ਵੀ ਹੈਲਮਟ ਫੜਾ ਦੇ ਭਗਵਾਨੇ।
ਹਾਂ ਓ ਤੇ ਹੈ। ਪਰ ਜੰਮੂ ਸੈਡ ਵ ਵੀ ਏਧਰ ਹੇਲਮੈਟ ਪੈਂਦੇ ਕਿਉਂਕਿ ਨਾ ਦਾ ਇਕਦਮ ਓ ਨਈ ਸੱਟ ਨੀ ਲੱਗਦੀ।
ਹੂੰ।
ਪਰ ਓਦਾਂ ਵੱਜ ਰੇ ਸੀ ਇਨਸਾਨ ਦੇ।
ਹੂੰ। ਚਈ ਏ।
ਹੋਰ ਦੱਸੋ ਕੋਈ ਰੈਸਿਪੀ-ਰੂਸਪੀ ਤੁਆਨੂੰ ਮੈ ਵੀ ਬੜੀਆਂ ਰੈਸਿਪੀਆਂ ਆਂਦੀਆਂ ਨੇ। ਕੋਈ ਦੱਸ ਦੋ ਕੋਈ ਆਪਣੀ ਫੇਵਰੇਟ ਦੱਸ ਦੋ।
ਫੇਵਰੇਟ ਤੁਹਾਨੂੰ ਦੱਸਤੀ ਸੀ ਮੈਂ।
ਮਿਕਸ ਵੈਜ, ਗੋਭੀ, ਆਲੂ ਮਸ਼ਰੂਮ ਦੇ ਪਕੌੜੇ। ਪਨੀਰ ਤੋ ਉਈ ਬਣਦਾ ਨਾ। ਸ਼ਾਈ ਪਨੀਰ ਨੀ ਬਣਾਇਆ ਮੈ ਮੁਗਲਾਈ ਪਨੀਰ ਤੇ ਬਣਾਇਐ।
ਅੱਛਾ ਜੀ ਪਨੀਰ ਦੀ ਵੀ ਸੇਮ ਰੈਸੀ ਪੀ ਆ ਜੇੜੀ ਇਦੀ ਸੀਗੀ ਨਾ ਆਪਣੇ ਕੀ ਕੈਂਦੇ ਆ ਮਲਾਈ ਕੋਫ ਤੇ ਦੱਸੇ ਸੀਗੇ ਤੁਹਾਨੂੰ।
ਅੱਛਾ-ਅੱਛਾ ਸੇਮ ਉ
ਹਾਂ ਸੇਮ ਗ੍ਰੇਵੀ ਸੇਮ ਓਈ ਰਊਗੀ।
ਅੱਛਾ-ਅੱਛਾ ਹੂੰ। ਸਈ ਐ।
ਗਰੇਵੀ ਸੇਮ ਈ ਰੈਂਦੀ ਆ। ਹੁਣ ਆਪਾ ਹੋਟਲਾ ਤੇ ਜਾਂਨੇ ਆ ਓ ਕੀ ਕਰਦੇ ਹੈਗੇ ਮਿੰਟਾਂ ਚ ਦੇ ਦਿੰਦੇ ਆ ਤਿਆਰ ਕਰਕੇ ਓ। ਕਿਓ ਗਰੇਵੀ ਉਨਾ ਦੀ ਸੇਮ ਰੈਂਦੀ ਐ ਹੁਣ ਤੁਸੀ ਮੰਗਿਆ ਜੇ ਕੋਫ ਤੇ ਮੰਗ ਲਏ ਓ ਚੇ ਗਰੇਵੀ ਪਾਤੀ ਓ ਚ ਵੀ ਗਰੇਵੀ ਪਾਤੀ ਹੋਰ ਕੋਈ ਆਈਟਮ ਮੰਗ ਪਾਤੀ ਗ੍ਰੇਵੀ ਸੇਮ ਰੈਂਦੀ ਏਨਾ ਦੀ ਬਸ ਓਦੇ ਵਿਚ ਜੇੜੇ ਕੋਫਤ ਵਗੈਰਾ ਬਣੇ ਹੁੰਦੇ ਐ ਓ ਵਿੱਚ ਪਾ ਕੇ ਗਰਮ ਕਰਕੇ ਦੇ ਦਿੰਦੇ ਐ। ਪਨੀਰ ਤਾਂ ਵੈਸੇ ਈ ਓ ਹੁੰਦਾ ਵਾ ਸੋਫਟ ਹੁੰਦਾ ਵਾ ਓਨੂੰ ਵੈਸੇ ਇਦੇ ਵਿਚ ਗਰਮ ਕਰ ਓਦੀ
ਉੱਤੋਂ ਪਾ ਕੇ ਦੇ ਦਿੰਦੇ ਆ ਪਰ ਪਤੈ ਅਸੀ ਹੋਟਲਾ ਚ ਖਾਨੇ ਆ ਨਾ ਤੇ ਪਨੀਰ ਦੇ ਨਾ ਦਾਲ ਮੱਖਣੀ ਚ ਕਰੀਮ ਪਾ ਕੇ ਦਿੰਦੇ ਆ ਉੱਤੇ।
ਦਾਲ ਮੱਖਣੀ ਦੇ ਵਿਚ ਕੱਦੂਕਸ ਕਰਕੇ?
ਨਈ ਕਰੀਮ-ਕਰੀਮ
ਅੱਛਾ ਕਰੀਮ ਪਾ ਕੇ ਦਿੰਦੇ ਐ ਦਾਲ ਮੱਖਣੀ ਚੇ।
ਹਾਂ।
ਹਾਂ ਇਸ ਤਰਾਂ ਈ ਦਿੰਦੇ ਐ ਹੋਟਲ ਤੇ। ਕੋਈ ਮੱਖਣ ਪਾ ਦਿੰਦਾ ਮੱਖਣ ਦੀ ਟਿੱਕੀ ਕੱਟ ਕੇ ਵਿਚ ਕੋਈ ਕਰੀਮ ਪਾ ਦਿੰਦਾ
ਹਾਂ। ਪਰ ਅੱਜ-ਕਲ ਨਾ ਪਨੀਰ ਹਲਕਾ-ਹਲਕਾ ਓਹੋ ਜਾ ਆ ਰਿਐ ਟੋਫੂਟਾ ਈ ਪਾ ਰਿਐ।
ਹੂੰ-ਹੂੰ
ਕਿਉਕੀ ਮੈਂ ਨਾ ਪਨੀਰ ਸਹੀ ਨਹੀ ਆ ਰਿਹਾ, ਮੈ ਪਰਸੋ ਮੰਗਾਇਆ ਸੀ ਨਾ ਸਹੀ ਨਹੀਂ ਮੈਨੂੰ ਖੱਟਾ ਲਗਦਾ ਸੀ, ਮੈ ਕਿਹਾ ਮੇਰੇ ਵਸ- ਬਣਾ ਦਾਂਗੀ ਪਰ ਮੈ ਖਾਵਾਂਗੀ ਨੀ ਮੈਨੂੰ ਅਜੀਬ ਜਿਹਾ ਲਗ ਰਿਹਾ ਪਨੀਰ- ਕੁਛ ਮਿਕਸ ਕਰ, ਘਰੇ ਬਣਾ ਤੇ ਲਈਏ- ਪਰ ਮੈਂ ਕਦੀ ਨਾ- ਦੁੱਧ ਨੀ ਲਗਦਾ, ਮੈਂ ਕਦੀ ਬਣਾਇਆ ਨੀ ਮੇਰੀ ਮੰਮੀ ਬਣਾਉਦੀ ਆ ਏਧਰ ਸੱਸ, ਪਰ ਮੈਂ ਨੀ ਬਣਾਉਦੀ ਆ।
ਬਣਾਉਣਾ ਕੀ ਐ। ਚਾਰ ਪੰਜ ਕਿਲੋ, ਚਾਰ ਪੰਜ ਕਿਲੋ ਦੁੱਧ ਲਓ ਉਹਨੂੰ ਉਬਾਲੋ- ਉਵਾਲ ਕੇ 'ਚ ਨਿੰਬੂ ਸਿਟ ਦੋ ਦੋ ਚਾਰ ਬੂੰਦ- ਉਹਨੇ ਫਾੜ ਜਾਣਾ, ਫਾੜ ਕੇ ਮਨੂੰ ਜੇ ਮਲਮਲ ਦਾ ਕੱਪੜਾ ਹੁੰਦਾ ਵਾ- ਉਹਦੇ ਵਿਚ ਨਛਾਨ ਕੇ, ਇਕਦਮ ਬੋਲਜੀ ਬਣਾ ਕੇ, ਉਹਦੇ ਉਪਰ ਕੁਛ- ਵੇਟ ਰੱਖਦੋ, ਅ ਦੋ- ਚਾਰ ਘੰਟੇ 'ਚ ਤੁਹਾਡਾ ਪਨੀਰ ਤਿਆਰ- ਸਾਰਾ ਪਾਣੀ ਨਿਚੜ ਜਾਣਾ ਗਾ।
ਠੀਕ ਹੈ। ਬਾਜ਼ਾਰ ਅਸੀ। ਹੋਟਲ ਵਗੈਰਾ ਖਾਂਦੇ ਪਨੀਰ ਦੱਸ ਕਿੰਨੇ ਛੋਟੇ- ਛੋਟੇ ਪੀਸ ਤੇ ਉਹ ਡੋਂਗੇ ਵਿਚ- ਬਹੁਤ ਛੋਟੇ ਹੁੰਦੇ ਆ ਹੈਨਾ- ਇਕ ਪ੍ਰਾਈਜ ਇਤਨਾ ਮਹਿੰਗਾ ਕਰਦਿਆ ਤੇ ਉਥੋਂ ਡੋਗੇ ਵੀ ਛੋਟੇ ਹੁੰਦੇ ਅ। ਸਬਜ਼ੀ ਵਿਚ ਉਹ ਹੁੰਦੀ ਏ ਨਾਮ ਦੇ ਬਰਾਬਰ ਹੁੰਦੀ-
ਨਾਮ ਦੀ ਹੁੰਦੀ ਏ, ਡੂੰਘੇ ਯਾਨੀ ਡੂੰਘੇ ਨੀ ਹੁੰਦੇ ਉਹ, ਉਪਰ- ਉੱਪਰ ਹੀ ਹੁੰਦੇ ਹੈ।
ਉਹ ਪਾਥੀ ਟਾਈਪ ਹੁੰਦੀ ਹੈ। ਨਾਲੋ ਜਿਆਦਾ ਗੇਰੇ ਨੀ ਹੁੰਦੇ ਆ।
ਨਹੀ ਗਹਿਰੇ ਨੀ ਹੁੰਦੇ ਉਹ, ਮੈ ਇਕ ਵਾਰ ਚਲਾ ਗਿਆ ਸੀ। ਜੀ ਮੈਂ ਰਾਜਪੁਰੇ ਜਾ ਕੇ, ਦਿਲੀ ਚਲਿਆ ਸੀ ਸੇਸਟਾਪੁਰੇ- ਬਸ 'ਚ, ਟ੍ਰੇਨ ਮਿਸ ਹੋ ਗਈ ਸੀਗੀ। ਤੇ ਮੈਂ ਰੁਕਿਆ, ਉੱਥੇ ਮੈਂ ਰੋਟੀ ਖਾਧੀ। ਪਹਿਲਾਂ ਕਹਿੰਦੇ ਸੌ ਰੁਪਏ ਭਰਪੇਟ ਸੌ ਰੁਪਏ ਭਰ ਪੇਟ ਐਂ ਕਰੀ ਜਾਣ। ਮੈਂ ਜਾ ਕੇ ਮੈਂ ਦਾਲ ਮੱਖਣੀ ਲਿੱਤੀ ਤੇ ਸਲਾਦ ਦਿੱਤਾ ਉਹਨਾਂ ਨੇ ਦੋ ਤਿੰਨ ਫੁਲਕੇ ਖਾਧੇ ਥੋੜੇ ਚੌਲ ਖਾਧੇ ਮੈਂ, ਕਹਿੰਦੇ ਟਾਈ ਸੌ ਰੁਪਇਆ। ਕਹਿੰਦਾ ਟਾਈ ਸੌ ਰੁਪਇਆ, ਮੈਂ ਕਿਹਾ ਟਾਈ ਸੌ ਰੁਪਯਾ। ਮੈਂ ਕਿਹਾ ਹੁਣੀ ਤਾਂ ਤੁਸੀਂ ਕਹਿ ਰਹੇ ਸੀ ਸੋ ਰੁਪਏ 'ਚ ਭਰ ਪੇਟ ਸੌ ਰੁਪਏ 'ਚ ਭਰ ਪੇਟ।
ਨਹੀਂ ਓ ਕਹਿੰਦਾ ਓ ਡਿਸ਼ ਹੋਰ ਹੈਗੀ ਆ, ਮੈਂ ਕਿਹਾ ਓ ਕੀ ਆ, ਕਹਿੰਦਾ ਓ ਤਿੰਨ ਫੁਲਕੇ ਆ, ਤੇ ਦਾਲ ਮੱਖਣੀ ਐੰ। ਮੈਂ ਕਿਹਾ ਠੀਕ ਮੈਂ ਕਿਹਾ ਮੈਂ ਕਿਹਾ ਤਿੰਨ ਫੁਲਕੇ ਮੇਨੇ ਖਾਂਦੇ ਆ ਮੈਂ ਕਿਹਾ ਨਾਲ ਚੌਲ ਹੋ ਗਏ। ਕਹਿੰਦਾ ਨੀ, ਇਹ ਡਿਸ਼ ਕਹਿੰਦਾ ਇਹਦੀ ਥਾਲੀ ਅਲੱਗ ਹੈਗੀ ਇਹਦੇ ਪੈਸੇ ਅਲੱਗ ਐ ਟਾਈ ਸੋ ਰੁਪਏ। ਮੈ ਕਿਹਾ ਤੂੰ ਫੜ ਮੈਂ ਕੌਣ ਤਾੜੇ ਨਾਲ ਬ ਬੈਸ ਕੇਹਡਾ ਕਰੇ ਮੈਂ ਕਿਹਾ।
ਉਹ ਤੇ ਹੈ ਈ ਐ ਹਮ। ਤੁਹਾਨੂੰ ਸੋ ਰੁਪਏ ਕਹਿ ਕੇ ਟਾਈ ਸੌ ਰੁਪਏ ਖੁਆਈ ਜਾਂਦੀ ਰੋਟੀ।
ਹਾਂਜੀ
ਸੌ ਰੁਪਏ ਕਹਿ ਕੇ ਤੈਨੂੰ ਟਾਈ ਸੋ ਵੀ ਰੋਟੀ ਖੁਆਈ।
ਟਾਈ ਸੋ ਹਾ ਟਾਈ ਸੌ ਦੀ ਤੇ।
ਸਹੀ ਹੈ।
ਰਾਤੀ ਦੇਖਿਆ, ਗਏ ਸੀ ਬਾਹਰ ਕਿੱਥੇ ਘੁੰਮਨ ਮੈਂ ਤੇ ਮੇਰੇ ਬ੍ਰਦਰ ਦਾ ਲੜਕਾ। ਕਿਵੇਂ ਕਹਿੰਦੇ ਘਰੇ ਬੋਰ ਜਏ ਹੋ ਰਹੇ ਸੀ ਮੈਂ ਕਿਹਾ ਚੱਲ ਇੱਥੇ ਸਾਡੇ ਮਸ਼ਹੂਰ ਹੈਗੇ ਕਿਡਸ ਮਾਰਕੀਟ।
ਅੱਛਾ ਅੱਛਾ ਅੱਛਾ
ਹਮ, ਫੇਰ ਘੁੰਮਨ ਚਲੇ ਗਏ ਕਹਿੰਦਾ ਪੀਜ਼ਾ ਖਾਨਾ ਮੈਂ ਕਿਹਾ ਚਲ ਪੀਜ਼ਾ ਖਾ ਲੈ।
ਹਾਂਜੀ
ਲਾਪੀਨੋਜ਼ ਪੀਜਾ ਤੁਹਾਡੇ ਇੱਥੇ ਸ਼ਾਇਦ ਹੋਗੀ ਬਰਾਂਚ ਯਾ ਸ਼ਾਯਦ ਨਈ ਹੋਗੀ।
ਕੇੜੀ?
ਲਾਪੀਨੋਜ਼ ਪੀਜ਼ਾ।
ਨਈ ਇੱਥੇ ਡੋਮੀਨੋਜ਼ ਐ ਤੇ ਸਵੀਗੀ ਤੋਂ ਮੰਗਵਾ ਸਕਦੇ ਆ ਅਸੀਂ ਬਸ।
ਹੂੰ, ਓਥੇ ਸਰਚ ਕਰਕੇ ਦੇਖੇਓ ਏ? ਓਦਾ ਪੀਜ਼ਾ ਟੇਸਟੀ ਹੁੰਦਾ ਵਾ ਲਾਕਨੋਜ਼ ਦਾ।
ਅੱਛਾ।
ਹੂੰ! ਮੈਂ ਪਹਿਲਾਂ ਓਥੇ ਜੋਬ ਕੀਤੀ ਸੀ ਨਾ ਪਾਰਟਨਰਸ਼ਿਪ।
ਪਾਰਟਨਰਸ਼ਪ।